ਹੈਲੋ ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਠੀਕ ਹੋ?
ਹਾਂਜੀ। ਮੈਂ ਠੀਕ ਆ।
ਹਾਂਜੀ ਮੈਂ ਵੀ ਠੀਕ ਹਾਂ ਭੈਣ ਜੀ ਹੋਰ ਸੁਣਾਓ ਕਿੱਦਾਂ
ਹੋਰ
ਹਾਂਜੀ ਮੈਨੂੰ ਆ ਰਹੀ ਹੈ ਤੁਹਾਡੀ ਆਵਾਜ਼ ਭੈਣ ਜੀ ਨਾਲ ਪਿੱਛੇ ਗੱਡੀਆਂ ਦੀ ਵੀ ਆ ਰਹੀ ਹੈ। ਹਾਂ ਮੈਂ ਠੀਕ ਹਾਂ ਮੈਂ ਕਿਹਾ ਨਾਲ ਪਿੱਛੇ ਗੱਡੀਆਂ ਦੀ ਵੀ ਆ ਰਹੀ ਹੈ ਟ੍ਰੈਫਿਕ ਦੀ ਆਵਾਜ਼ ਆ ਰਹੀ ਹੈ ਬੜਾ ਟ੍ਰੈਫਿਕ ਹੋ ਗਿਆ ਅੱਜ ਕੱਲ੍ਹ
ਹੈਗੀ ਉਹ ਜ ਗੱਲ ਕਰਦੀ ਪਈ ਸੀ ਤੇ ਕਮਰੇ ਚ ਨਾ ਨੈਟ ਜਾ
ਅੱਛਾ-ਅੱਛਾ। ਹਾਂ
ਚੱਲ ਥੋੜਾ ਮੇਰਾ
ਹਾਂ ਫੇਰ ਏਦਾਂ ਹੀ ਹੁੰਦਾ ਨਾ
ਦਿੱਕਤ ਹੋ ਜਾਂਦੀ ਦਾ ਵੀ ਹੈ ਨਾ
ਅੱਛਾ ਅੱਛਾ ਤਾਂ ਹੀ ਥੋੜ੍ਹੀ ਜਿਹੀ ਨਾ ਗੱਡੀਆਂ ਦੀ ਹੁਣੇ ਆਵਾਜ਼ ਹੁਣ ਨੀ ਆ ਰਹੀ ਭੈਣਜੀ ਆਵਾਜ਼ ਕੋਈ ਹੁਣ ਠੀਕ ਆ ਰੀ ਮੈਂ ਅਜ ਓ ਪਨੀਰ ਤੇ ਸ਼ਿਮਲਾ ਮਿਰਚ ਬਣਾਈ ਏ।
ਗੱਲ ਕਰ ਰੀ ਆਂ
ਹਾਂ ਹੁਣ ਆਈ ਠੀਕ ਹੋਰੀ ਜੇ ਹਾਂਜੀ ਮੈਂ ਕਿਆ ਮੈਂ ਅੱਜ ਪਨੀਰ ਤੇ ਸ਼ਿਮਲਾ ਮਿਰਚ ਬਣਾਇਆ ਸੀ।
ਤੁਸੀਂ ਵੀ ਆਣਾ ਰੋਟੀ ਤੇ।
ਹਾਂਜੀ, ਆਓ-ਆਓ ਨਾਲ ਮੇਰੇ ਬੱਚੇ ਕੈਂਦੇ, ਅਸੀਂ ਗੋਭੀ ਦੀ ਪਰੋਂਠੀ ਖਾਣੀ ਏ। ਤੇ ਪੈਲੇ ਗੋਭੀ ਦੀ ਪਰੋਂਂਠੀ ਲਾਈਏ, ਸਵੇਰੇ ਨਾਸ਼ਤੇ ਚ ਬਣਾਈਏ। ਤੇ ਦੁਪੈਰ ਵਸਤੇ ਹੁਣ ਪਨੀਰ ਤੇ ਸ਼ਿਮਲਾ ਮਿਰਚ ਬਣਾ ਰੱਖੀ ਏ। ਤੇ ਮੈਂ ਕਿਆ ਚੱਲ। ਤੁਹਾਨੂੰ ਪਤਾ ਚੱਲਦੀ ਬੱਚਿਆਂ ਦੀ ਏ। ਅਸੀਂ ਆਪਣੇ ਮਰਜ਼ੀ ਨਾਲ ਕੁਛ ਬਣਾਈਏ ਤੇ, ਬੱਚੇ ਨੀ ਖਾਂਦੇ ਫੇਰ। ਫੇਰ ਕੀ ਕਰੀਏ।
ਐ ਤੇ ਗੱਲ ਹੈਗੀ ਏ।
ਐ ਤੇ ਗੱਲ ਹੈਗੀ। ਹਾਂਜੀ ਬਸ, ਆਪਣੀ ਮਰਜ਼ੀ ਨਾਲ ਨੀ ਬਣਾ ਸਕਦਾ ਬੰਦਾ ਕੁੱਛ। ਵੀ ਬਈਆ ਬੱਚਿਆਂ ਨੇ ਨਾ ਟਿੰਡੇ ਖਾਣੇ ਨੇ, ਨਾ ਘੀਆ ਖਾਣਾ ਏ।
ਐਂ ਤੇ ਗੱਲ, ਐ ਕੋਈ ਵੀ ਬੱਚਾ ਨੀ
ਆ ਕੋਈ ਵੀ ਬੱਚਾ ਨੀ ਪਸੰਦ ਕਰਦਾ ਟਿੰਂਡੇ, ਘਿਐ। ਨਾ ਕੋਈ ਵੀ ਨੀ ਖਾਂਦਾ। ਜੇ ਬਸ ਘਰ ਦੇ ਵੱਡੇ ਕੈਂਦੇ ਨੇ ਸਾਨੂੰ ਹਰੀ ਸਬਜ਼ੀ ਬਣਾ ਦਿਓ। ਤੇ ਫੇਰ ਸਾਨੂੰ ਓਨਾਂ ਵਾਸਤੇ ਹਰੀ ਸਬਜ਼ੀ ਬਣਾ ਖਾਂਦੇ ਨੀ ਤੇ ਬੱਚੇ ਖਾਂਦੇ ਨੀ, ਬਸ ਫੇਰ ਡਬਲ- ਡਬਲ ਰੌਲਾ ਕਰਨਾ ਪੈਂਦੈ ਫੇਰ ਕਦੀ-ਕਦੀ ਕਰਲੀ ਦਾ ਐ। ਡਬਲ-ਡਬਲ, ਕਦੀ-ਕਦੀ ਵੱਡੇ ਵੀ ਕੈਂਦੇ ਨੇ, ਚਲੋ ਅਸੀਂ ਵੀ ਏਈਓ ਖਾ ਲਾਂਗੇ। ਜੋ ਬੱਚੇ ਖਾਣਗੇ। ਤ ਤੁਹਾਡੀ ਨਾ ਆਵਾਜ਼, ਥੋੜੀ ਘੱਟ ਆਰੀ ਐ ਮੈਨੂੰ।
ਐ ਤੇ ਗੱਲ ਹੈਗੀ ਏ।
ਹੋਰ ਸੁਣਾਓ ਭੈਣ ਜੀ?
ਹੋਰ ਜੀ ਬਸ ਵਧੀਆ ਭੈਣ ਜੀ।
ਹੁਣ ਆਂਦੀ ਪਈ ਏ।
ਹਾਂਜੀ ਭੈਣ ਜੀ। ਸਭ ਵਧੀਆ। ਸਭ ਵਧੀਆ ਜੀ, ਸਭ ਵਧੀਆ ਅੱਛਾ ਜੀ ਭੈਣ ਜੀ। ਮੈਂ ਤੁਹਾਨੂੰ ਬਸ ਏਈਓ ਪਰੇਸ਼ਾਨ ਸੀ। ਜੀ ਬੈਠੀ ਕੀ ਫੋਨ ਕਰਾਂ ਤੇ ਦੱਸਾਂ ਤੁਹਾਨੂੰ ਆਪਣੀ ਪਰੇਸ਼ਾਨੀ।
ਹਾਂਜੀ।
ਔਰ ਭੈਣ ਹਾਂਜੀ, ਹਾਂਜੀ ਬ ਹਾਂ ਬਸ ਐਈ ਗੱਲ ਨਾ ਭੈਣ ਜੀ। ਬਸ ਬੜੀ ਪਰੇਸ਼ਾਨੀ ਹੋਈ ਪਈ ਸੀ ਮੈਨੂੰ। ਕੀ ਦੱਸਾਂ ਤੁਹਾਨੂੰ ਮੈਂ ਬਸ ਮੈਂ ਨਾ, ਮੇਰੀ ਨਨਾਨ ਆਈ ਸੀ। ਕੱਲ
ਅੱਛਾ ਫੇ
ਮੈਨੂੰ ਕੈਂਦੀ ਕੀ ਮੈਂ ਨਾ ਕਿਸੇ ਫੰਕ, ਹਾਂ ਕਿਸੇ ਫੰਕਸ਼ਨ ਤੇ ਜਾਣਾ ਮੈਂ ਤੇ ਮੈਨੂੰ ਨਾ ਆਪਣਾ, ਲੈਂਗਾ ਪਾਣ ਵਾਸਤੇ ਦੇ ਦੋ। ਤੇ ਮੈਂ ਕਿਆ ਲੈ ਲੋ ਭੈਣ ਜੀ, ਕੋਈ ਗੱਲ ਨੀ ਤੁਸੀਂ ਪਾ ਲੋੋ। ਦੇਤਾ ਤੁਸੀ, ਹਾਂ ਮੈਂ ਕਿਆ ਲੈਲੋ ਕੋਈ ਨੀ ਪਾ ਲੋ। ਤੁਸੀਂ ਮੇਰਾ ਲੈਂਗਾ ਪਾ ਲੋ। ਕੈਂਦੀ ਬਈ ਮੈਂ ਹੁਣ, ਤੇਰਾ ਸਾਈਜ਼ ਘੱਟ ਏ ਤੇ ਮੇਰਾ ਜਾਦਾ ਏ। ਤੇ ਮੈਂ ਸਾਰਾ ਖੁੱਲਾ ਕਰਾ ਲਾਂ। ਫੇਰ ਮੈਂ ਚੁੱਪ ਕਰਗੀ, ਤੁਹਾਨੂੰ ਪਤਾ ਕਿਸੇ ਪਾਸੇ ਬੰਦਾ ਨਈ ਬੋਲ ਸਕਦਾ। ਮੈਂ ਕਾ ਕਰਾ ਲੋ ਭੈਣ ਜੀ ਪਾਲੋ ਤੁਸੀਂ, ਜਿਵੇਂ ਤੁਹਾਡਾ ਦਿਲ ਕਰਦਾ ਏ। ਹਾਂ, ਫੇਰ ਮੈਂ ਕਿਆ ਪਾ ਲੋੋ। ਫੇਰ ਓ ਨਾ- ਓ ਨਾ ਖੁੱਲਾ ਕਰਾਣ ਦੇਣ ਗਈ। ਤੇ ਦਰਜਿਆਣੀ ਨੇ ਕੀ ਕੀਤਾ। ਓ ਦੇੜ ਦੇ, ਓਦੇੜ ਦਿਓ ਸਾਰਾ ਉੱਥੋਂ ਫਾੜ ਛੱਡਿਆ।
ਹਾਏ।
ਹਾਏ ਹਾਂ, ਓ ਮੇਰੇ ਦਸ ਹਜ਼ਾਰ ਆ, ਮੇਰੀ ਨਾ ਦਸ ਹਜ਼ਾਰ ਦਾ ਲਹਿੰਗਾ ਸੀ ਜੇ, ਤੇ ਸਾਰਾ ਖ਼ਰਾਬ ਹੋ ਗਿਆ। ਤੇ ਹੁਣ ਮੇਰੀ ਨਨਾਨ ਵੀ ਬੜਾ ਪਛਤਾਉਂਦੀ ਪਈ ਆ, ਤੇ ਮੈਂ ਵੀ ਬੜਾ ਪਛਤਾਉਂਦੀ ਪਈ ਆ।
ਏ ਤੇ ਗ਼ਲਤ ਗੱਲ ਹੈਗੀ ਹੈ, ਨਾ।
ਜਿਹੜਾ, ਕਿਸੀ ਦੀ ਚੀਜ਼ ਲੈ ਕੇ ਤੁਸੀਂ, ਖ਼ਰਾਬ ਕਰਵਾ ਰਹੇ ਹੋ। ਬਸ ਹੁਣ, ਉਹਦੀ ਵੀ ਗ਼ਲਤੀ ਨੀ ਆ ਉਹ ਕਹਿੰਦੀ ਮੈਂ ਤੇ ਇੰਨੇ ਅੱਛੇ ਟੇਲਰ ਨੂੰ ਦਿੱਤਾ ਏ। ਪਤਾ ਨੀ ਉਹਨੂੰ ਕੀ ਹੋਇਆ, ਉਹਦੇ ਕੋਲ ਕਿਵੇਂ ਹੋਇਆ, ਤੇ ਐਵੇਂ ਹੋ ਗਿਆ ਵੇਖ ਲੈ। ਉਹ ਮੈਨੂੰ ਹੈ, ਵੈਸੇ ਵੀ ਕਿਸੇ ਦੀ ਚੀਜ਼ ਨੂੰ ਛੁਡਵਾਣਾ ਨੀ ਚਾਹੀਦਾ। ਆ! ਬਸ ਫਿਰ ਮੈਂ ਅਈਓ ਸੋਚਿਆ ਮੈਂ ਕਿਹਾ, ਬਈ! ਨਾ ਹੀ ਛੁਡਵਾਓ, ਅੱਗੋਂ ਦੀ ਮੈਂ ਤੇ ਕਦੀ ਨਾ ਛਡਵਾਵਾਂਗੀ। ਕਿਸੇ ਦੀ ਚੀਜ਼ ਤੇ, ਮੇਰੀ ਤੇ ਫਿਰ ਨਨਾਨ ਵੀ ਇਹੀਓ ਕਹਿਣ ਲੱਗ ਗਈ, ਕਿ ਮੈਂ ਵੀ ਨੀ ਅੱਗੋਂ। ਹਾਂ! ਬਸ ਫੇਰ ਇਸ ਤੋਂ ਚੰਗਾ ਤੇ, ਆਪਣਾ ਲੈ ਲੋ, ਚਾਹੇ ਤੁਸੀਂ ਘੱਟ ਪੈਸਿਆਂ ਦਾ ਲੈ ਲੋ, ਆਪਣਾ ਲੈ ਲੋ ਫੱਟੇਗਾ ਤੇ ਆਪਣਾ ਫੱਟੇਗਾ। ਖ਼ਰਾਬ ਹੋਏਗਾ, ਆਪਣਾ ਖ਼ਰਾਬ ਹੋਏਗਾ।
ਹੋਰ ਕਿ,
ਭੈਣ। ਜੀ ਤੁਹਾਡੀ ਫੇਰ ਆਵਾਜ਼ ਕਿੱਥੇ ਚਲੀ ਗਈ। ਹੈਲੋ! ਹੈਲੋ! ! !